ਹੈਲੋ। ਹਾਂਜੀ, ਸਾਸਰੀ ਅਕਾਲ ਜੀ।
ਸ਼ਾਸਰੀ ਅਕਾਲ ਜੀ, ਸ਼ਾਸ਼ੀ ਅਕਾਲ। ਹੋਰ ਜੀ, ਠੀਕ-ਠਾਕ ਓ?
ਹਾਂਜੀ ਵਧੀਆ ਜੀ। ਤੁਹੀ ਸੁਣਾਓ?
ਵਧੀਆ ਜੀ, ਵਧੀਆ। ਹੋਰ ਕੀ ਕਰਦੇ? ਬਸ ਕੁੱਛ ਨੀ ਜੀ, ਮੈਂ ਆਪਣਾ ਸੈਰ ਕਰਕੇ ਆਇਆ ਹੀ। ਸ਼ਾਮ ਦੀ ਮੈਂ ਤੇ ਆਹ ਪਾਰਕ-ਪੂਰਕ ਜਾਈਏ। ਪਾਰਕ ਹੋਕੇ ਆਇਆ ਹੁਣੈ। ਹੈਲਥ ਵਾਸਤੇ ਸਹੀ ਰਹਿੰਦੀ ਐ ਨਾ ਫਿਰ।
ਹਾਂਜੀ-ਹਾਂਜੀ।
ਹਾਂਜੀ।
ਬਸ ਜੀ, ਅਸੀਂ ਵੀ ਚਾਹ-ਪਾਣੀ ਤੋਂ ਵਿਹਲੇ ਹੋਏ।
ਅੱਛਾ-ਅੱਛਾ।
ਹਾਂਜੀ। ਹੁਣ ਬਸ ਰਾਤ ਦੀ ਰੋਟੀ ਦੀ ਤਿਆਰੀ ਸ਼ੁਰੂ ਹੋ ਜਾਏਗੀ।
ਚਲੋ ਵਧੀਆਂ-ਵਧੀਆਂ। ਹੋਰ ਬੱਚੇ ਕੀ ਕਰਦੇਂ?
ਬਸ, ਬੱਚੇ ਬਾਹਰ ਖੇਲਦੇ ਪਏ ਨੇ। ਥੋੜ੍ਹਾ ਉਹਨਾਂ ਨੂੰ ਕਿਹਾਂ ਕਿ ਬਾਹਰ ਵੀ ਖੇਲਣਾ ਚਾਹੀਦਾ। ਬਾਹਰ ਦੀਆਂ ਖੇਲਾਂ ਬਾਰੇ ਦੱਸਿਆ ਥੋੜ੍ਹਾ, ਕਿ ਪਕੜਨ-ਪਕੜਾਈ ਖੇਲ
ਆਹ ਸਨੋ ਸਹੀ ਕੀਤਾ ਜੇ, ਉਹਦੇ ਨਾਲ ਕੀ ਕਹਿੰਦੇ ਤੰਦਰੁਸ ਰਹਿੰਦੇਂ ਨੇ ਬੱਚੇ ਵੀ।
ਹਾਂਜੀ-ਹਾਂਜੀ। ਉਹ ਕੁਛ ਉਹਨਾਂ ਰੇਸਾ ਦਾ ਲਾਲਚ ਪਾਤਾ ਕਿ ਜਿਹੜਾ ਫਸਟ ਆਏਗਾ, ਉਹਨੂੰ ਕੋਈ ਨਾ ਕੋਈ ਪ੍ਰਾਈਜ਼ ਮਿਲ਼ੇਗਾ। ਨਹੀਂ ਤਾਂ ਬੱਚੇ ਤੇ ਦੌੜਦੇ ਨੀ ਹੈ ਅੱਜ-ਕੱਲ੍ਹ ਨਾ। ਬਿਲਕੁਲ ਖੇਲਦੇ ਨੀ ਕਿ ਪਸੀਨਾਂ ਆ ਗਿਆ, ਪਸੀਨਾਂ ਆ ਗਿਆ। ਕਰਦੇ ਰਹਿੰਦੇਂ ਨੇ।
ਬਹੁਤ ਵਧੀਆ ਗੱਲ ਐ, ਬਹੁਤ ਵਧੀਆ ਗੱਲ ਐ। ਹੋਰ ਤੁਹਾਡਾ ਕੀ ਕਹਿੰਦੇ, ਪੋਲਿਊਸ਼ਨ ਬਾਰੇ ਕੀ ਵਿਚਾਰ ਐ।
ਬਸ ਜੀ, ਪੋਲਿਊਸ਼ਨ ਦਿਨੋਂ-ਦਿਨ ਵੱਧ ਈ ਰਿਹਾਂ। ਲੋਕਾਂ ਨੇ ਥੋੜ੍ਹਾ ਆਪ ਈ ਪੇੜ ਕੱਟ-ਕੱਟ ਕੇ ਤੇ ਪੋਲਿਊਸ਼ਨ ਨੂੰ ਵਧਾ ਦਿੱਤਾ ਹੋਇਆਂ।
ਅਹ ਕੀ ਕਹਿਦੇ ਪਲਾਸਟਿਕ ਦੇ ਜਿਹੜੀ ਥੈਲੀਆਂ ਵਗੈਰ੍ਹਾ ਨਾ, ਹੋਰ ਪਲਾਸਟਿਕ ਜਿਹੜਾਂ ਜਿਦਾਂ ਇਹ ਨਹੀਂ ਚਾਹੀਦਾ, ਜਿਹੜਾ ਜਗ੍ਹਾ ਮਤਲਬ ਉੱਥੇ ਵੀ ਇਹਨਾਂ ਨੇ ਪਲਾਸਟਿਕ ਲਾਇਆਂ ਦਾ, ਉਹ ਘਟਾਣਾ ਚਾਹੀਦਾਂ।
ਹੂੰ-ਹੂੰ। ਬਸ ਜੀ, ਜ਼ਿਆਦਾਤਰ ਪਹਿਲੇ ਪੋਲਿਊਸ਼ਨ ਇੰਨਾ ਨਹੀਂ ਸ ਹੂੰ, ਪਹਿਲੇ-ਪਹਿਲੇ ਪੇੜ-ਪੂੜ ਜ਼ਿਆਦਾ ਹੁੰਦੇ ਸੀ। ਅੱਜ-ਕੱਲ੍ਹ ਉਹ ਵੀ ਤੁਹਾਨੂੰ ਪਤਾ ਗਿਣਤੀ 'ਚ ਦਿਨ ਈ ਰਹੇ ਨੇ। ਥੋੜਾਂ ਉਹਦੇ ਕਰਕੇ ਵੀ ਫ਼ਰ
ਮੈਂ ਸੁਣਿਆ ਤੁਸੀਂ ਟ੍ਰਿਪ ਲਾ ਕੇ ਆਏ ਹੀ। ਓਥੇ ਸ਼ਹਿਰ ਨੂੰ ਛੁੱਟੀਆਂ 'ਚ।
ਹਾਂਜੀ, ਅਸੀਂ ਵੀ ਉੱਧਰ ਗਏ ਸੀਗੇ। ਰੀਠਾ ਸਾਹਿਬ ਗੁਰਦੁਆਰਾ ਏ ਮੁਰਾਦਾਬਾਦ ਤੋਂ ਅੱਗੇ ਨੈਨੀ ਤਾਲ ਇੱਕ ਸਾਈਡ ਰਹਿ ਜਾਂਦਾ। ਇੱਕ ਸਾਈਡ ਰੀਠਾ ਸ਼ਾਹਿਬ ਗੁਰਦੁਆਰਾ ਐ।
ਤੁਹਾਨੂੰ ਕਿਵੇਂ ਪਤਾ।
ਹੂੰ-ਹੂੰ, ਅਸੀਂ ਉੱਥੇ ਗਏ ਸੀ ਜੀ। ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਐ ਉੱਥੇ ਨਾ ਉਹਨਾਂ ਨੇ ਵਰ ਦਿੱਤਾ ਸੀ। ਕਿ ਇੱਥੇ ਨਾ ਮਿੱਠੇ ਈ ਹੋਣਗੇ ਹਮੇਸ਼ਾ ਰੀਠੇ। ਉਂਝ ਤਾਂ ਤੁਹਾਨੂੰ ਪਤਾ ਈ ਐ ਕਿੰਨਾਂ ਕੌੜਾ ਹੁੰਦਾਂ ਰੀਠਾ।
ਹਾਂਜੀ-ਹਾਂਜੀ ਬੜਾ ਕੌੜਾ ਹੁੰਂਦਾ। ਉਹ ਤੇ ਇਹ ਤੇ ਮਹਾਂਪੁਰਖ ਹੈਗੇ ਸੀ। ਉ ਤਾਂ ਕਰਕੇ ਜੋ ਉਹਨਾਂ ਨੇ ਕਿਹਾਂ
ਏ ਹਾਂਜੀ ਜੀ, ਇਹ ਉਹ ਉਹਨਾਂ ਦੇ ਬਚਨ ਨੇ, ਕਿ ਇੱਥੇ ਕਦੇ ਕੋੜੇ ਰੀਠੇ ਨਹੀਂ ਹੋਣਗੇ, ਤੇ ਉਹਨਾਂ ਦੇ ਬਚਨਾਂ ਸਦਕੇ। ਉੱਥੇ ਰੀਠੇ ਅੱਜ ਵੀ ਮਿੱਠੇ ਨੇ।
ਹਾਂਜੀ-ਹਾਂਜੀ ਸਹੀ ਗੱਲ ਐ, ਤੇ ਮੈਂ ਵੀ ਗਿਆ ਸੀ ਮੈਂ ਮਨੀਕਰਨ ਸਾਹਿਬ ਗਿਆ ਸੀ।
ਅੱਛਾ ਜੀ, ਉੱਥੇ ਦੀ ਵੀ ਬੜੀ ਮਾਨਤ ਐ ਬੜੀਆਂ ਸੰਗਤਾਂ ਜਾਂਦੀਆਂ ਨੇ ਉੱਥੇ ਵੀ।
ਹਾਂਜੀ।
ਮੈਂ ਕਿਆ, ਮਨੀਕਰਨ ਸਾਹਿਬ ਵੀ ਬੜੀਆਂ ਸੰਗਤਾਂ ਜਾਂਦੀਆਂ ਨੇ।
ਹਾਂਜੀ-ਹਾਂਜੀ, ਬੜੀ ਸੰਗਤਾਂ ਜਾਂਦੀਆਂ ਓਥੇ ਵੀ। ਬੜੀ ਅੱਛੀ ਜਗ੍ਹਾ ਉਹ ਵੀ, ਕੀ ਕਹਿੰਦੇ ਨੇ ਅਪਣਾ ਪਿੱਛੇ ਪੁਲ ਟੁੱਟ ਗਿਆਂ ਹੀ ਨਾ ਹੁਣ ਤੇ ਨਵਾਂ
ਹਾਂਜੀ-ਹਾਂਜੀ, ਅੱਛਾ ਜੀ।
ਹਾਂਜੀ, ਉਹ ਬਹੁਤ ਸੋਹਣਾ ਬਨਾਇਆ ਤੇ ਆਪ ਲੰਗਰ ਪਾਣੀ ਸੇਮ ਚੱਲਦਾ ਪਿਆ ਜਿਵੇਂ ਪਹਿਲੇ ਚੱਲਦਾ ਆ ਰਹਾ। ਡੀਆ ਤੋਂ ਏ ਜਿੱਥੇ ਹਾਂਜੀ-ਹਾਂਜੀ, ਉੱਥੇ ਪਾਣੀ ਗਰਮ ਨਿਕਲਦਾ ਨਾ।
ਹਾਂਜੀ।
ਉੱਥੇ ਗੁਰਦੁਆਰਾ ਆ, ਉਥੇ ਆਟੋਮੈਟਿਕ ਲੰਗਰ ਬਣਦਾ ਈ ਬਣਦਾ, ਚੌਵੀ ਘੰ
ਹਾਂ, ਹਾਂਜੀ-ਹਾਂਜੀ ਸੁਣਿਆ ਐ ਕਿ ਹਾਂ ਉੱਥੇ ਪਾਣੀ ਵਿੱਚ ਈ- ਚਾਵਲ, ਦਾਲ, ਚਨੇ ਵਗੈਰਾ ਸਾਰਾ ਪਾਣੀ'ਚ ਈ ਬਨਦਾ।
ਹਾਂਜੀ-ਹਾਂਜੀ, ਸਭ ਕੁਛ ਪਾਣੀ'ਚ ਈ ਬਨਦਾ ਜੀ।
ਹੂੰ-ਹੂੰ
ਹੋਰ ਜੀ?
ਬਸ ਜੀ।
ਹੋਰ ਕੀ, ਕੀ ਰਾਤ ਦਾ ਕੀ ਪਲੈਨ ਏ, ਹਾਂਜੀ?
ਸਟ੍ਰਰੀਟ ਫੂਡ ਲਾਈਕ ਕਰਦੇ ਓ ਤੁਸੀ?
ਮਤਲਬ ਸਟ੍ਰੀਟ ਫੂਡ ਆਪਾਂ ਮੈਂ ਇਨਾ ਲਾਈਕ ਤੇ ਨਹੀਂ ਕਰਦਾ, ਪਰ ਜੈਵੇਂ ਹੁਣ ਕੋਈ ਆ ਜਾਂਦਾ ਘਰ। ਰਿਸ਼ਤੇਦਾਰ ਵਗੈਰਾ ਫਿਰ, ਮੰਗਾਣਾ ਪੈਂਦਾ। ਜਾਵੇ, ਥੋੜ੍ਹਾ-ਬਹੁਤਾ ਮੰਗਾਲੇ ਪਰ ਮੈਂ ਪ੍ਰੈਫਰੰਸ ਘਰਦੇ ਫੂਡ ਨੂੰ ਈ ਦਵਾਂਗਾ। ਤੇ ਵੀ, ਸਟ੍ਰੀਟ ਫੂਡ ਤੁਹਾਨੂੰ ਪਤਾ ਤੇ ਹੈ ਅੱਜ-ਕੱਲ ਦੀ ਡੇਟ'ਚ ਕੈਂਵੇਂ ਦਾ ਸਮਾਨ ਵਰਤਿਆ ਜਾਂਦਾ। ਸ੍ਰਟੀਟ ਫੂਡ'ਚ ਤੇ, ਫਿਰ ਮੈਂ ਉਹ ਪ੍ਰੈਫਰ ਨੀ ਕਰਦਾ। ਘਰ ਬਨੀ ਹੋਈ ਚੀਜ਼ ਨੂੰ, ਮੈਂ ਜ਼ਿਆਦਾ ਪ੍ਰੈਫਰ ਕਰਨਾ।
ਅੱਛਾ ਜੀ, ਤੇ ਕੀ ਕੁਛ ਖਾ ਲੈਂਦੇ ਓ?
ਮੈਂ ਜੀ ਅਪਨਾ, ਰੋਟੀ-ਪਾਣੀ, ਸਬਜ਼ੀ ਮਤਲਬ ਜੋ ਮਿਲਜੇ ਮੈਂ ਖਾਲੂੰਗਾ।
ਨਹੀਂ-ਨਹੀਂ, ਸਟ੍ਰੀਟ ਫੂਡ ਦਾ ਕੀ ਲਾਈਕ ਕਰਦੇ ਓ ਤੁਸੀ?
ਵੈਸੇ ਮੈਂ ਲਾਇਕ ਜ਼ਿਆਦਾਤਰ, ਐਈਓ ਫ੍ਰਾਈਡ ਰਾਈਸ ਕਰਦਾ।
ਅੱਛਾ ਜੀ।
ਤੇ ਹੋਰ ਮੈਂ ਸ਼ੋਰਮਾ ਵਗ਼ੈਰਾ, ਸ਼ੋਰਮਾ ਵਗੈਰਾ ਖਾਂਨਾ ਜ਼ਿਆਦਾਤਰ।
ਠੀਕ ਐ ਜੀ।
ਹਾਂਜੀ।
ਤੇ ਘਰ ਵੀ ਕੁਛ ਬਣਾ ਲੈਂਦੇ ਓ, ਆਪੇ?
ਹਾਂਜੀ-ਹਾਂਜੀ, ਮੈਂ ਘਰ ਵੀ ਬੜੀ ਚੀਜ਼ਾਂ ਬਣਾ ਦਿੰਦਾ ਸੈਂਡਵਿਚ ਹੋਗਿਆ, ਪਾਸਤਾ ਹੋਗਿਆ। ਐ ਮੈਂ ਹੁਣੇ, ਗਾਰਲਿਕ ਮੈਗੀ ਬਣਾਈ ਹੀ।
ਅੱਛਾ ਜੀ, ਕਿੱਦਾਂ ਬਨਾਈ ਉ?
ਗਾਰਲਿਕ ਮੈਗੀ ਵਿੱਚ ਜੈਂਵੇਂ ਤੁਸੀਂ ਇੱਕ, ਇੱਕ ਜਿੰਨੇ ਹਿਸਾਬ ਨਾਲ, ਅਪਣੇ ਹਿਸਾਬ ਨਾਲ ਤੁਸੀਂ ਗਾਰਲਿਕ ਲੈਲੋ ਪਹਿਲੇ। ਛਿੱਲ ਕੇ ਉਹਨੂੰ ਉਹਦੇ ਵਿੱਚ ਕੁੱਟਣ ਦੇ ਵਿੱਚ ਪਾ ਦੋ।
ਠੀਕ ਹੈ ਜੀ।
ਤੇ ਉੱਤੇ ਉਹਦੇ ਪਾ ਦੋ ਅੱਧਾ ਚਮਚ ਮਿਰਚ ਦਾ ਪਾ ਦੋ। ਜਿਹੜੀ ਮਰਚ ਲਾਲ ਮਰਚ ਨਹੀਂ ਹੁੰਦੀ ਲਾਲ ਮਰਚ ਪਾਊਡਰ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਲੋ। ਹਾਂਜੀ, ਹਾਜੀ ਉਹਦਾ ਪਾਦੋ ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਆਪਣਾ ਥੋੜਾ ਜਿਹਾ ਨਮਕ ਪਾ ਦੋ ਉਤੇ ਫੇਰ ਉੱਥੇ ਉਹਦੇ ਹਲਕਾ ਜ ਤੇਲ ਪਾਾਹ ਕੇ ਕੁੱਟ ਲਓ ਚੰਗੀ ਤਰ੍ਹਾਂ। ਪੇਸਟ ਬਣ ਜੇਗਾ। ਤੁਹਾਡੀ ਵਾਜ ਨੀ ਆਂ ਰਹੀ ਹੈਲੋ। ਅੱਛਾ ਪੇਸਟ ਬਣ ਜੇਗਾ ਫੇਰ ਉਹਦਾ ਫੇਰ ਤੁਸੀਂ ਪੈਨ ਲਓ। ਉਹਦੇ ਚ ਤੇਲ ਪਾਓ ਥੋੜਾ ਜਿਹਾ ਤੇ ਜੈਵੇਂ ਹਲਕਾ ਜਿਹਾ ਨਾ ਤੇਲ ਉਹਦੇ ਵਿੱਚ ਪਾ ਦੋ ਪੇਸਟ ਸਾਰਾ ਫੇਰ ਤੁਸੀਂ ਮੈਗੀ ਦਾਲਾ ਦੇ ਜਿਹੜੇ ਮਸਾਲੇ ਹੈਗੇ ਨੇ ਉਹ ਵੀ ਨਾਲ ਹੀ ਪਾ ਦੋਵੇ ਵਿੱਚ। ਤੇ ਉਹਨੂੰ ਤੁਸੀਂ ਸਟਰ ਕਰੀ ਜਾਓ ਫਿਰ ਜਦ ਤੱਕ ਪੂਰਾ ਪਾਊਡਰ ਬਣ ਜਾਂਦਾ ਮਤਲਬ ਤੇਲ ਪੂਰਾ ਸੁੱਕ ਨੀ ਜਾਂਦਾ ਤਾਂ ਤਕਮ ਤੁਸੀਂ ਕਰੀ ਜੋਓ। ਤੇ ਜੈਮੀ ਹੋਜਏਗਾ ਉਸ ਤੋਂ ਬਾਅਦ ਤੁਸੀਂ ਦੋ ਗਲਾ ਇੱਕ ਗਿਲਾਸ ਪਾਣੀ ਪਾ ਦੋਗੇ ਦੋ ਮੈਗੀਆਂ ਦੇ। ਫੇਰ ਮੈਗੀ ਪਾ ਦੋ ਥਹਾੜੀ ਦੇਰ ਬਾਹਾਰੀ ਨਾਲ ਹੀ ਜੇ ਤੁਸੀਂ ਲੈਮਨ ਗਾਰਲਿਕ ਖਾਣੀ ਹੈ ਫੇਰ ਪਾਣੀ ਵਿੱਚ ਤੁਸੀਂ ਲੈਮਨ ਪਾ ਦੋ ਪਹਿਲੇ ਫੇਰ ਥੋੜ੍ਹੀ ਦੇਰ ਗਰਮ ਹੋਣ ਤੋਂ ਬਾਅਦ ਉਹਦੇ ਵਿੱਚ ਮੈਗੀ ਪਾ ਦੋ।
ਅੱਛਾ ਜੀ।
ਹਾਂਜੀ ਤੇ ਉਸ ਤੋਂ ਬਾਅਦ ਬਸ ਆਪਣਾ ਸਰਵ ਕਰਕੇ ਇੰਜੋਏ ਕਰੋ।
ਹਾਂਜੀ ਇਹ ਵੀ ਨਵੀਂ ਤਕਨੀਕ ਹੈਗੀ ਆ ਕੋਈ ਨੀ ਅਸੀਂ ਵੀ
ਹਾਂਜੀ। ਇਹ ਥੋੜਾ ਨਾ ਸਪਾਈਸੀ ਲੈਮਨ ਵਰਗੀ ਫਲੇਵਰ ਕਰਦੀ ਹੈ ਮਤਲਬ ਹਲਕਾ-ਹਲਕਾ। ਕਿੳਕੀ ਏਰੇ ਵਿੱਚ ਹਲ ਘੀ ਜੀ ਮਿਰਚ ਜਿਆਦਾ ਹੁੰਦੀ ਹੈ ਤੇ ਇਹ ਬੜਾ ਵਧੀਆ ਮਤਲਬ ਚਟਪੱਟੀ ਜਿਹੀ ਬਣ ਜਾਂਦੀ ਐ ਬੜੀ ਵਧੀਆ ਚੀਜ਼ ਬਣ ਜਾਂਦੀ ਐ।
ਅੱਛਾ ਜਿਹਨੂੰ ਕੋਰੀਅਨ ਮੈਗੀ ਵੀ ਕਿਹਾ ਜਾ ਸਕਦੈ।
ਹਾਂਜੀ ਕਿਹਾ ਜਾ ਸਕਦਾ ਪਰ ਪੋਰੀਅਨ ਮੈਗੀ ਨਾ ਥੋੜ੍ਹੀ ਜ਼ਿਆਦਾ ਹੀ ਸਪਾਈਸੀ ਹੁੰਦੀ ਹੋ।
ਅੱਛਾ ਜੀ।
ਹਲਕੀ ਜਿਹੀ ਤਿੱਖੀ ਲੱਗੇਗੀ ਬਸ ਜ਼ਿਆਦਾ ਨਈ।
ਅੱਛਾ ਜੀ।
ਹਾਂਜੀ-ਹਾਂਜੀ ਹੋਰ ਤੁਸੀਂ ਕੀ ਰਾਤ ਦਾ ਕੀ ਪਲੈਨ ਤੁਹਾਡਾ?
ਰਾਤ ਵਾਸਤੇ ਜੇ ਅਸੀਂ ਦਾਲ ਬਣਾ ਤੀ ਹੈ ਹੁਣ।
ਅੱਛਾ-ਅੱਛਾ
ਜ ਮੂੰਗੀ ਮਸਰੀ ਦਾਲ ਬਣਾਈਏ।
ਅੱਛਾ-ਅੱਛਾ-ਅੱਛਾ ਚਲੋ ਬਹੁਤ ਵਧੀਆ ਗੱਲ ਏ। ਦਾਲ ਰਾਤੀ ਦਾਲ ਹੀ ਖਾਣੀ ਚਾਹੀਦੀ ਹੈ ਵੀ ਹੈਵੀ ਜ਼ਿਆਦਾ ਖਾਉ ਨਾ ਫੇਰ ਬਾਅਦ ਵਿੱਚ ਪ੍ਰੋਬਲਮ ਹੁੰਦੀ ਹੈ।
ਹਾਂਜੀ ਦੁਪਹਿਰੇ ਜਿਵੇਂ ਸਬਜ਼ੀ ਬਣੀ ਹੋਈ ਸੀ ਅੱਜ ਫੇਰ ਰਾਤ ਨੂੰ ਕੋਈ ਸਬਜ਼ੀ ਨਹੀਂ ਖਾਂਦਾ ਫੇਰ ਕਰਕੇ ਇੱਕ ਟਾਈਮ ਫੇਰ ਦਾਲ ਬਣਾਉਣੀ ਪੈਂਦੀ ਏ। ਹੂੰ-ਹੂੰ
ਹੋਰ ਬੱਚਿਆਂ ਦੀ ਛੁੱਟੀਆਂ ਪੈਦੀਆਂ ਹੋੁੰਦੀਐ।
ਹਾਂਜੀ ਬਸ ਖੁੱਲ੍ਹਣ ਵਾਲੇ ਨੇ ਸਕੂਲ
ਅੱਛਾ-ਅੱਛਾ ਹੋਰ ਕਿੱਥੇ-ਕਿੱਥੇ ਗਏ।
ਬਸ ਜੀ ਹਿਲ ਸਟੇਸ਼ਨ ਚ ਘੁੰਮ ਕੇ ਆ ਗਏ ਸੀਗੇ।
ਅੱਛਾ ਬਹੁਤ ਵਧੀਆ ਬਹੁਤ ਵਧੀਆ ਮੈਂ ਵੀ ਆਪਣਾ ਉੱਥੇ ਜਰਮਨ ਹੋ ਕੇ ਆਇਆ ਸੀ।
ਹੂੰ-ਹੂੰ,
ਉੱਥੇ ਕੀ ਕਹਿੰਦੇ ਜਰਮਨ ਕਹਿ ਰੇ ਆਪਣਾ
ਅੱਛਾ ਜੀ,
ਹਾਂਜੀ ਉੱਥੇ ਮੇਰੇ ਅੰਕਲ ਕੰਮ ਕਰਦੇ ਨੇ, ਤੇ ਮੈਂ ਉੱਥੇ ਗਿਆ ਸੀ।
ਹੂੰ-ਹੂੰ, ਤੇ ਕਿਵੇਂ ਘੁੰਮਣ ਲਾਇਕ ਕੰਟਰੀ ਐ।
ਹਾਂਜੀ ਬੜੀ ਸੋਹਣੀ ਜਗ੍ਹਾ ਮਤਲਬ ਘੁੰਮਣ ਲਾਇਕ ਕੰਟਰੀ ਉੱਥੇ ਮੌਸਮ ਵੀ ਬੜਾ ਵਧੀਆ। ਉੱਥੇ ਤੁਸੀਂ ਅ ਜਿਵੇਂ ਰਾਤ ਦੇ ਅੱਠ ਨੌ ਵਜੇ ਫੋਨ ਕਰੋਗੇ ਨਾ ਸਰਦੀਆਂ ਚ ਵੀ ਤਾਂਕੀ ਤੁਹਾਨੂੰ ਦਿਨ ਦਿਖੇਗਾ ਉੱਥੇ
ਅੱਛਾ ਜੀ ਉੱਥੇ ਰਾਤ ਲੇਟ ਪੈਂਦੀ ਐ।
ਬੜੀ ਲੇਟ ਪੈਦੀ ਐ ਉੱਥੇ ਰਾਤ ਦਿਨ ਜਲਦੀ ਬੜੀ ਹੋ ਜਾਂਦਾ। ਮਤਲਬ ਮਸਟ ਐ ਇਹ ਜਗ੍ਹਾ ਬੜੀ ਵੀ ਸੋਹਣੀ ਜਗ੍ਹਾ ਮਤਲਬ ਹਾਂਜੀ ਆਸਟ੍ਰੇਲੀਆ ਕੋਲ ਪੈ ਜਾਂਦੀ ਆ। ਤੇ ਆਪਣਾ ਬਹੁਤ ਸੋਹਣੀ ਜਗ੍ਹਾ ਸੀ ਉ ਉੱਥੇ ਬੜੀ ਖਾਣ ਪੀਣ ਦੀ ਆਈਟਮਾਂ ਵੀ ਬੜੀ ਵਧੀਆ ਵਧੀਆ ਸੀ, ਘੁੰਮਣ ਲਾਇਕ ਜਗ੍ਹਾ ਸੀ। ਫੇਰ ਸਟੋ ਸ ਸਟੋਰ ਰੂਮ ਬੜੇ ਬੰਨੇ ਨੇ। ਸ਼ੋਰੂਮ ਵਗੈਰਾ ਮਤਲਬ, ਮਤਲਬ
ਬਾਲੀ ਜਾਣ ਦਾ ਪਲੈਨ ਕਰ ਰਹੇ ਸੀਗੇ ਹੁਣ ਦੇਖੋ ਜੇ ਛੁੱ ਛੁੱਟੀਆਂ ਥੋੜੀਆਂ ਸਪੈਂਡ ਹੋ ਗਈਆਂ ਬੱਚਿਆਂ ਦੀਆਂ ਐਕਸਟੈਂਡ ਹੋ ਗਈਆਂ। ਤੇ ਫਿਰ ਅਸੀਂ ਬਾਲੀ ਦਾ ਬਣਾਵਾਂਗੇ ਪ੍ਰੋਗਰਾਮ ਸਭ ਕਹਿ ਰਹੇ ਨੇ ਕਿ ਬੜੀ ਅੱਛੀ ਜਗ੍ਹਾ ਹੈਗੀ ਆ ਬਾਲੀ ਵੀ,
ਹਾਂਜੀ ਬੜੀ ਸੋਹਣੀ ਜਗ੍ਹਾ ਉਹ ਉੱਥੇ ਦਾ ਕਲਚਰ ਈ ਬੜਾ ਵਧੀਆ ਹੋਸਪੀਟੈਲਿਟੀ ਬੜੀ ਵਧੀਆ ਉੱਥੇ ਦੀ ਤੇ ਸੋਹਣੀ ਜਗਾ ਉਹ ਤੇ ਬੜੀ
ਹਾਂਜੀ-ਹਾਂਜੀ ਬਸ ਹੁਣ ਦੇਖਦਿਆ ਜਿਵੇਂ ਵਿਚਾਰ ਬਣਿਆ।
ਹਾਂਜੀ ਹਾਂਜੀ ਉੱਥੇ ਤੇ ਹੋ ਆ ਭਾਵੇਂ ਤੁਸੀਂ ਇਸ ਵਾਰੀ ਨਾ ਅਗਲੀ ਵਾਰ ਚਲੇ ਜਾਣਾ ਜੇ ਅ ਵਾਰੀ ਨੀ ਜਾ ਭ ਅਗਲੀ ਵਾਰ ਜ਼ਰੂਰ ਜਾਇਓ ਬੜੀ ਸੋਹਣੀ ਜਗ੍ਹਾ ਉਹ, ਹਾਂਜੀ
ਹੋਰ ਪਾਰਕ ਵਗੈਰਾ ਵਿੱਚ ਜਾਣਾ ਕਿਵੇਂ ਤੁਹਾਨੂੰ ਵਧੀਆ?
ਹਾਂਜੀ ਸ਼ਾਮ ਦੇ ਟੈਮ ਸਵੇਰ ਦੇ ਟਾਈਮ ਚਲੇ ਜਏ ਤਾਂ ਬਿਲਕੁਲ ਸ਼ਾਤੀ ਸਵੇਰ ਦੇ ਬਿਲਕੁਲ ਮਜ਼ਾ ਆ ਜਾਣਾ ਮਤਲਬ ਸ਼ਾਤੀ ਸ਼ਾਂਤੀ ਹੁੰਦੀ ਐ। ਲਿਆ ਜਾਂਦੇ ਨੇ ਬੱਚੇ ਵਗੈਰਾ ਵੀ, ਤਾਂ ਵੀ ਬਹੁਤ ਅੱਛਾ ਲੱਗਦਾ। ਸਾਰੇ ਪਾਸੇ ਬੱਚੇ ਬੱਚੇ ਹੁੰਦੇ ਨੇ ਤਾਂ ਬੋਤ ਅੱਛਾ ਲੱਗਦਾ।
ਹੂੰ-ਹੂੰ, ਤੇ ਉੱਥੇ ਕੋਈ ਗੇਮਸ ਵਗੈਰਾ ਵੀ ਖੇਡ ਲੈਂਦੇ ਔ ਤੁਸੀਂ?
ਨਈ-ਨਈ ਜੀ ਮੈਂ ਗੇਮ ਵਗੈਰਾ ਨੀ ਖੇਲਦਾ ਉੱਥੇ ਮਤਲਬ ਯਾਰ ਦੋਸਤ ਆਏ ਹੁੰਦੇ ਨੇ ਗੱਪ ਸ਼ੱਪ ਮਾਰ ਦੀਦੀ ਏ ਨਾਲ ਉਹਨਾਂ ਦੇ ਬਹਿ ਕੇ ਤੇ ਥੋੜਾ ਆਪਣਾ ਸਟ੍ਰੈਚਿੰਗ ਵਗੈਰਾ ਕਰ ਲਈ ਦੀ ਐ ਬਸ
ਵਗੈਰਾ ਵੀ ਕਰਦੇ ਔ?
ਹਾਂਜੀ ਉਹ ਸਵੇਰੇ ਕਰੀ ਦਾ ਜੀ ਮੈਡੀਟੇਸ਼ਨ ਵਗੈਰਾ ਨਾ।
ਅੱਛਾ ਜੀ,
ਹਾਂਜੀ ਮੈਂ ਤੁਹਾਨੂੰ ਨਾ ਥੋੜੀ ਦੇਰ ਤੱਕ ਕਰਦਾ ਪਿੱਛੋਂ ਨਾ ਕੋਲ ਆ ਰਹੀ ਸੀ ਮੈਨੂੰ ਠੀਕ ਐ ਠੀਕ ਐ ਓਕੇ ਜੀ ਓਕੇ।